ਹੰਮ
ਹਾਂਜੀ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
ਹੋਰ ਕੀ ਹਾਲ ਹੈ?
ਹੋਰ ਵਧੀਆ ਤੁਸੀਂ ਸੁਣਾਓ ਕੀ ਕਰਦੇ?
ਬਸ ਵਧੀਆ ਬੈਠੇ ਸੀ ਅੱਜ ਜੋਬ ਤੋਂ ਛੁੱਟੀ ਛੁੱਟੀ ਲਈ ਸੀ ਮੈਂ ਕਿਹਾ ਚੱਲ ਥੋੜ੍ਹੀ ਜਿਹੀ ਤਬੀਅਤ ਨਹੀਂ ਠੀਕ ਸੀ ਤਾਂ ਕਰਕੇ ਘਰ ਹੀ ਸੀ ਅੱਜ
ਅੱਛਾ। ਬਸ ਕੀ ਕਰੇ ਬੰਦਾ ਜੋਬ ਵਾਲਿਆਂ ਦਾ ਹੀ ਬਸ ਕੁਛ ਨੀ ਮੈਂ ਵੀ ਬਸ ਉਹਨੇ ਲੰਚ ਕਰਨ ਆਈ ਸੀ ਜੋਬ ਤੋਂ
ਅੱਛਾ ਤੁਸੀਂ ਵੀ ਜੋਬ ਤੇ ਹੀ ਆਏ ਸੀ
ਹਾਂਜੀ ਬਹੁਤ ਬਿਜੀ ਸ਼ਡਿਊਲ ਹੈ ਕੀ ਕਰ ਹਾਂਜੀ ਬੜਾ ਬੁਰਾ ਹਾਲ
ਕੀ ਸਮਝ ਨਹੀਂ ਸਕਦੇ ਹੈਨਾ ਪਰ ਇਹ ਆ ਚਲੋ ਇਨਕਮ ਆਉਂਦੀ ਮਾੜੀ ਵੀ ਨੀ ਲੱਗਦੀ ਬੰਦੇ ਨੂੰ ਇਨਕਮ ਆਉਂਦੀ ਤਾਂ ਵਧੀਆ ਲੱਗਦੇ ਹੈ ਪਰ ਇਹ ਹੈ ਕਿ ਟਾਈਮਿੰਗ ਟਮਿੰਗ ਬਹੁਤ ਜਿਆਦਾ ਆਪਣੀ ਫੈਮਲੀ ਵੱਲ ਨ ਬੰਦਾ ਦੇਖ ਪਾਉਂਦਾ
ਨਹੀਂ ਦੇਖ ਪਾਉਂਦਾ ਔਰ ਮੋਮਸ ਲਈ ਤੇ ਹੋਰ ਔਖਾ
ਸਹੀ ਗੱਲ ਹੈ। ਮਦਰਸ ਲਈ ਬਹੁਤ ਔਖਾ ਸਵੇਰੇ ਕੰਮ ਕਰਕੇ ਜਾਓ ਆਓ ਰੋਟੀ ਮਤਲਬ ਚਲੋ ਲੰਚ ਦੇ ਨਾਲ ਹੀ ਲੈ ਕੇ ਜਾਣਾ ਹੁੰਦਾ ਸਵੇਰੇ ਖਵਾ ਕੇ ਜਾਓ ਲੰਚ ਬਣਾ ਕੇ ਜਾਓ ਨਾਲ ਲੈ ਕੇ ਜਾਓ ਠੀਕ ਹੈ ਫੇਿਰ ਆਓ ਥੋੜ੍ਹੀ ਦੇਰ ਰੈਸਟ ਕਰੋ ਫਿਰ
ਅਸ ਤੇ ਮੈਂ ਲੈ ਕੇ ਨਹੀਂ ਗਈ ਸੀ ਲੰਚ ਮੈਂ ਸੀ ਮੇਰਾ ਸੀ ਮਨ ਕੀ ਮੈਂ ਅੱਜ ਘਰ ਆਵਾਂ ਪੜਾ ਜ ਨਾ ਵਰਕਲੋਡ ਬਹੁਤ
ਹਾਂ ਕਈ ਵਾਰ ਮਨ ਕਰਦਾ ਵਾਕਲੋਡ ਤੇ ਹਰ ਇੱਕ ਕੰਪਨੀ ਚ ਬਹੁਤ ਜ਼ਿਆਦਾ ਹੈ ਵਕ
ਹਮ ਵਰਕਲੋਟ ਬਹੁਤ ਸੀ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਅਸੀ ਤੇ ਮ ਕਹਿੰਦੇ ਨਾ ਮੱਤ ਮਾਰੀ ਦੀ ਉਹ ਹਿਸਾਬ ਹੋਇਆ ਤ
ਸਹੀ ਗੱਲ ਹੈ ਸਹੀ ਗੱਲ ਹੈ।
ਹੰਮ
ਇੱਕ ਕੰਮ ਦਾ ਲੋਡ ਉਤੋਂ ਆਪ ਦਾ ਬਾਹਰ ਕੰਮ ਦਾ ਲੋਡ ਘਰ ਕੰਮ ਦਾ ਲੋਡ
ਹਾਂਜੀ ਬਸ ਠੀਕ।
ਛੋ ਜੋ ਸਕੂਲ ਟੀਚ ਕਰਦੇ ਆ ਉਹਨਾਂ ਨੂੰ ਤਾਂ ਜਿਹੜਾ ਸੁੱਖ ਹੁੰਦਾ ਹੈ ਚੱਲ ਬੰਦਾ ਦੋ ਤਿੰਨ ਵਜੇ ਘਰ ਆ ਜਾਂਦਾ ਹੁਣ ਜਿਹਨਾਂ ਦੀ ਪ੍ਰਾਈਵੇਟ ਜੋਬਸ ਦੂਸਰੀਆਂ ਹਾਂ ਇਹ ਹੈ ਕਿ ਪੂਰਾ ਦਿਨ ਖੜੇ ਹੋਣਾ ਬੰਦਾ ਨੂੰ
ਪੂਰਾ ਦਿਨ ਖੜੇ ਹੋਣਾ ਪੈਂਦਾ ਔਰ ਸਵੇਰੇ ਸੱਤ ਵਜੇ ਜਾਂ ਛੇ ਵਜੇ ਜਾਣਾ ਪੈਂਦਾ ਏ ਉਹ ਵੀ ਤੇ ਚੀਜ਼ ਹੈਗੀ ਹੈ ਨਾ
ਹੋਰ ਅਸੀਂ ਹ ਅਸੀਂ ਦਸ ਵਜੇ ਜਾਈਦਾ ਤੇ ਸ਼ਾਮੀ ਸੱਤ ਵਜੇ ਘਰ ਆਈਦਾ
ਟਾਈਮਿੰਗ, ਉਹੀ ਟਾਈਮਿੰਗ ਦੀ ਤੇ ਉੱਥੇ ਹੀ ਬੈਠ ਜਾਂਦੀ ਆ।
ਕਦੀ -ਕਦੀ ਤਾਂ ਮੈਨੂੰ ਅੱਠ ਵੱਜ ਜਾਂਦੇ ਨੇ ਘਰ ਆਉਂਦੇ- ਆਉਂਦੇ ਜੋਬ ਤੋਂ
ਹੈ ਹੀ ਆ ਘਰਉਂਦੇ ਤੇ ਟਾਈਮ ਲੱਗ ਹੀ ਜਾਂਦਾ, ਕਈ ਵਾਰ ਲੇਟ ਹੀ ਛੁੱਟੀ ਹੁੰਦੀ ਹੈ।
ਪਾਉਦਾ ਤੇ ਨਾ ਆਪਣੇ ਆਪ ਨੂੰ ਤਾਂ ਟਾਈਮ ਬਿਲਕੁਲ ਦੇ ਹੀ ਨਹੀਂ ਪਾਉਂਦਾ ਬਨਦਾ ਨਹੀਂ, ਬਸ ਜੋਬਸ ਵਿੱਚ ਹੀ ਬੰਦਾ ਰਹਿ ਜੋਬਸ ਚ ਹੀ ਰੁਝਿਆ ਹੁੰਦਾ ਹੈ ਬਸ
ਪਰ ਇਹ ਹੈ, ਇਹ ਸਹੂਲਤ ਹੈ ਕਿ ਚਲੋ ਇਕੱਠੀ ਪੇਮੈਂਟ ਮਿਲਦੀ ਹੈ ਜੀ। ਸੈਲਰੀ ਮਿਲਦੀ ਹੈ, ਉਸ ਚੀਜ਼ ਦੀ ਬੜੀ ਵੱਡੀ ਸਹੂਲਤ ਹੈ। ਇਨਕਮ ਵੀ ਤੇ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਗੁਜ਼ਾਰਾ ਹੀ ਨਹੀਂ ਹੈਗਾ।
ਤੁਹਾਨੂੰ ਪਤਾ ਕਿਸ ਤਰ੍ਹਾਂ ਉੱਡਦੀ ਏ ਕੋਈ ਹਿਸਾਬ ਵੀ
ਉਹ ਤੇ ਹੈ ਹੀ।
ਪੂਰਾ ਮਹੀਨਾ ਕੰਮ ਕਰਕੇ ਤੇ। ਡਬਲ ਖਰਚੇ ਨੇ ਸਹੀ ਗੱਲ ਹੈ, ਕਿਸ ਤਰ੍ਹਾਂ ਉੱਡਦਾ ਹੈ ਸਮਝ ਨਹੀਂ ਆਉਂਦਾ ਪੈਸਾ ਕਿੱਥੇ ਜਾਂਦਾ ਹੈ।
ਦੇ ਬਾਅਦ ਚ। ਪਤਾ ਹੁੰਦਾ ਕਿ ਪਹਿਲੇ ਇੱਥੇ- ਇੱਥੇ -ਇੱਥੇ- ਇੱਥੇ ਜਾਣੇ ਆ
ਹੂੰ, ਸਹੀ ਗੱਲ ਆ
ਹਨਾ ਏਦਾਂ ਹੀ ਸਭ ਨਾਲ ਨੇ ਕੀ ਆ ਜਿਨਾਂ ਦੀ ਜ਼ਿਆਦਾ ਹੀ। ਕਮੀ, ਉਹਨਾਂ ਦੇ ਹੋਰ ਜ਼ਿਆਦਾ ਖਰਚੇ ਹੈ, ਜਿਹਨਾਂ ਦੇ ਘੱਟ ਜੋ ਇਨਕਮ ਦੇ ਹਿਸਾਬ ਨਾਲ ਖਰਚੇ ਹੈ।
ਮਦਰਸ ਲਈ ਹੋਰ ਔਖਾ ਬੱਚੇ ਵੀ ਸੰਭਾਲਣੇ ਹੁੰਦੇ ਆ ਕੇ। ਹਾਊਸ ਵਾਈਫ ਰਾਹੀਂ ਤੇ ਚਲੋ ਫੇਰ ਵੀ ਥੋੜਾ ਬਹੁਤ- ਸਹੀ ਹੈ ਕਿ ਹਾਂ ਵੀ ਚਲੋ ਉਹਨੇ ਘਰ ਹੀ ਸੰਭਾਲਣਾ ਹੁੰਦਾ। ਲੇਕਿਨ ਇੱਕ ਜੋਬ ਜਿਹੜੇ ਜੋਬ ਵਾਲੇ ਪੇਰੈਂਟ ਲਈ ਬਹੁਤ ਔਖਾ
ਸਹੀ ਗੱਲ ਐ
ਕੀ ਕਰੇ ਸਵੇਰੇ ਉੱਠੇ ਬੰਦਾ ਬੱਚੇ ਨੂੰ ਸਕੂਲ ਭੇਜੇ, ਫਿਰ ਆਪਣੀ ਤਿਆਰੀ ਕਰੇ, ਲੰਚ ਬਣਾਏ ਸਭ ਕੁਛ ਕਰੇ।
ਬਸ ਇਹੀ ਹੈ ਜੋਬ ਬੰਦਾ ਤਾਂ ਹੀ ਕਰ ਸਕਦਾ ਜੇ ਫੈਮਲੀ ਸਪੋਰਟ ਹੋਏ।
ਹਮ ਤੁਹਾਨੂੰ ਤਾਂ ਪਤਾ ਹੀ ਅੱਜ ਕੱਲ ਕਈ ਵਾਰ ਸਸ ਇਹੋ ਜਿਹੀ ਹੁੰਦੀ ਹੈ ਕਿ ਉਹ ਵੀ ਨਹੀਂ। ਤੁਹਾਡੇ ਸਾਹਮਣੇ ਕਰਨ ਤੁਹਾਡੇ ਸਾਹਮਣੇ ਹੀ ਹੈ ਜੋਬ। ਕਰੋ ਵੀ ਉਹ ਕਹਿੰਦੇ ਸਾਰਾ ਕੰਮ ਪਹਿਲੇ ਘਰੋਂ ਕਰਕੇ ਜਾ, ਨਹੀਂ ਪਹਿਲੇ ਘਰ ਕੰਮ ਕਰੋ, ਫੇਰ ਬਾਹਰ ਜਾ ਕੇ ਕੰਮ ਕਰੋ।
ਬਿਲਕੁਲ -ਬਿਲਕੁਲ,
ਫੇਰ ਰਾਤੀ ਆਓ ਫੇਰ, ਰਾਤੀ ਰੋਟੀ ਤੁਹਾਨੂੰ ਪਤਾ ਬਣਾਉਣੀ ਪੈਂਦੀ ਹੈ।
ਉਹੀ ਏਦਾਂ ਹੀ ਨਿਕਲ ਜਾਂਦਾ, ਇੱਕ ਸੰਡੇ ਮਿਲਦਾ ਉਹਦੇ ਚ ਬੰਦਾ ਸੋਚਦਾ ਹੋਰ ਕੋਈ ਕੰਮ ਨਹੀਂ
ਹੋਰ ਕੋਈ ਕੰਮ ਨਿਪਟਾ ਲਈਏ ਸਹੀ ਗੱਲ ਹੈ ਜਾਂ ਕਿਤੇ ਚਲੋ ਜੇ। ਬੱਚੇ ਨੇ ਕਹਿ ਦਿੱਤਾ ਕਿ ਕਿੱਥੇ ਜਾਣਾ ਵੀ ਪੈ ਜਾਂਦਾ ਹੈ ਕੋਈ ਘੁੰਮਣ ਵੀ ਜਾਣਾ ਪੈ ਜਾਂਦਾ ਹੈ। ਕਿਉਂਕਿ ਵਰਕਿੰਗ ਡੇਜ਼ ਚ ਅਸੀਂ ਬੱਚਿਆਂ ਨੂੰ ਟਾਈਮ ਹੀ ਨਹੀਂ ਦੇ ਪਾਉਂਦੇ ਇੱਕ ਸੰਡੇ ਹੀ। ਜਿਹੜਾ ਬੱਚੇ ਲਈ ਵੀ ਟਾਈਮ ਚਲੋ ਹੁੰਦਾ ਹੈ ਚੱਲ
ਸੰਡੇ ਤੇ ਵੈਸੇ ਵੀ ਏਦਾਂ ਨਿਕਲਦਾ ਜਿੱਦਾਂ ਪਤਾ ਨੀ ਕੀ ਹੁੰਦਾ।
ਇਸ ਤਰ੍ਹਾਂ ਪਤਾ ਨੀ ਕੀ ਹੁੰਦਾ, ਓਹੀ ਨਾ।
ਸੰਡੇ ਦੇ ਸ਼ੁਰੂ ਹੁੰਦਾ ਔਰ ਨਾਲ ਹੀ ਮੈਨੂੰ ਲੱਗਦਾ ਖ਼ਤਮ ਹੋ ਜਾਂਦਾ।
ਹਮ ਸਿਸਟਮ ਬੜਾ ਖਰਾਬ ਹੋ ਜਾਦਾ ਜੋਬ ਵਾਲੇ ਬੰਦਿਆਂ ਲਈ। ਹੋਰ ਸੁਣਾਓ?
ਇਨਕਮ ਆਉਂਦੀ ਹੈ ਪਤਾ ਹੀ ਨਹੀਂ ਲੱਗਦੀ।
ਹਾਂ, ਹਾਂਜੀ ਹੋਰ ਸਭ ਵਧੀਆ
ਮੈਂ ਕੁੱਝ ਸੋਚ ਰੀਤ ਆਂ ਥੋੜ੍ਹਾ ਜਿਹਾ ਰਿਲੈਕਸ ਲਵਾਂ ਜੋਬ ਤੋਂ ਪਰ ਇਹ ਹੈ ਹੁਣ ਖਰਚੇ ਬੰਦੇ ਵੈ ਆ ਨਾ ਆਪਾਂ। ਥੋੜਾ ਜਹਾ ਆਪਣਾ ਫਾਈਨਸ਼ਅਲੀ ਸੈੱਟ ਹੋ ਗੇ ਨਾ
ਦਾ ਜੋਬ ਚ ਵੜ ਗਿਆ ਨਾ ਫੇਰ ਉਹਦਾ ਨਿਕਲਣਾ ਬਹੁਤ ਔਖਾ ਹੁੰਦਾ ਐ
ਸਹੀ ਗੱਲ ਹੈ।
ਇੱਕ ਵਾਰ ਬੰਦਾ ਚ ਚਲਾ ਗਿਆ ਨਾ ਜੋਬ ਚ ਵੀ ਹਾਂ ਵੀ ਉਹਨੇ ਜੋਬ ਕਰਨੀ ਸਟਾਰਟ ਕਰਤੀ। ਉਹਦ ਫਿਰ ਨਿਕਲਣਾ ਬੜਾ ਔਖਾ, ਭਾਵੇਂ ਉਹ ਭਾਵੇਂ ਉਹਦੀ ਮੈਰਿਜ ਤੋਂ ਬਾਅਦ ਵੀ ਉਹਦਾ ਮਨ ਇਹੀ ਕਰੇਗਾ ਕਿ ਮੈਂ ਜੋਬ ਹੀ ਕਰਦਾ। ਘਰ ਵੀ ਵੈਲ ਵੇਹਲੇ ਟਾਈਮ ਤੁਹਾਨੂੰ ਪਤਾ ਹੀ ਨਹੀਂ ਬੀਤ ਦਾ ਹਮ ਹੈਬਿਟ ਬਣ ਜਾਂਦੀ ਹੈ ਸਹੀ ਗੱਲ ਹਮ।
ਜੋ ਕੰਮ ਕਰਨ ਦੀ ਹੈਬਿਟ ਹੋਏ ਨਾ ਤੇ ਬੰਦਾ ਕਹਿੰਦਾ ਕਿ ਚਲੋ ਆਪਣੇ ਹੱਥ ਚ ਵੀ ਤਾਂ ਪੈਸਾ ਹੁੰਦਾ ਆਪਣੇ ਖਰਚਾ ਕਰਨ ਵੇਲੇ ਬੰਦੇ ਛ ਜਾਂਦ ਐਹ ਸਭ ਤੋਂ ਵੱਡਾ ਪੁਆਇੰਟ ਹੈ। ਐਹ ਤਾਂ ਫਾਇਦਾ ਐ ਨਾ ਜੌਬ ਦਾ ਕਿਸੇ ਕੋਲ ਮੰਗਣੇ ਨੀ ਪੈਂਦੇ ਕੋਈ ਇਹ ਨੀ ਸੋਚ ਬੰਦਾ ਐਹ ਚੀਜ਼ ਲੈਣੀ ਏ ਜਾਂ ਚਲੋ ਕਿਸੇ ਟਾਈਮ ਕਿਸੇ ਬੱਚੇ ਨੂੰ ਹੀ ਚੀਜ਼ ਦਵਾਉਣੀ ਪਏ ਤਾਂ ਸੋਚਣਾ ਤਾਂ ਨੀ ਨਾ ਪੈਂਦਾ ਐਹ ਨੀ ਕਹਿਣਾ ਪੈਂਦਾ ਮੇਰੇ ਕੋ ਪੈਸੇ ਨੀ ਹੈ ਐਹ ਤੇ ਹੈ ਨਾ ਬੰਦਾ ਇੰਡੀਪੈਂਡਟ ਹੁੰਦਾ ਨਾ
ਇੰਡੀਪੈਂਡੈਂਟ ਹੁੰਦਾ ਬੰਦਾ ਸਹੀ ਗੱਲ ਹੈ।
ਓਦਾਂ ਬੰਦੇ ਨੂੰ ਮਤਬ ਦਸ ਦਸ ਵੀਹ ਵੀਹ ਰੁਪਏ ਪਿੱਛੇ ਵੀ ਮੰਗੇ ਹੱਥ ਫੈਲਾਏ।
ਹਮ ਕਹਿਣਾ ਪੈਂਦਾ ਇਹਨੇ ਦੇ ਦੋ ਇਹਨੇ ਦੇ ਦੋ ਨਹੀਂ ਭਾਵੇਂ ਜੇ ਬੰਦਾ ਕੁਵਾਰਾ ਵੀ ਏ ਤਾਂ ਵੀ ਉਹਨੂੰ ਘਰੋਂ ਤੇ ਮੰਗਣੇ ਪੈਂਦੇ ਹੀ ਨੇ ਨਾ ਕਰੇ ਜੋਬ ਤੇ ਘਰ ਦੇ ਦਿੰਦੇ ਨੇ। ਰੁਪਈਆ ਨੀ ਦੇ ਕੇ ਰਾਜੀ
ਹਮ ਪਤਾ ਕੀ ਅੱਜ ਕੱਲ੍ਹ ਖ਼ਰਚੇ ਵੀ ਬਹੁਤ ਹੈ।
ਖ਼ਰਚੇ ਬ ਤੁਹਾਡੇ ਸਾਹਮਣੇ ਫੋਨ ਦਾ ਰਿਚਾਰਜ ਹੁੰਦਾ ਹੈ ਤੁਹਾਡੇ ਸਾਹਮਣੇ ਹੀ ਮੋ ਜੇ ਅਸੀਂ ਫੋਨ ਵੀ ਚਲਾਈਏ ਤਾਂ ਫੋਨ ਦਾ ਵੀ ਰੀਚਾਰਜ਼ ਜ਼ਰੂਰੀ ਸਾਢੇ ਤਿੰਨ ਸੌ ਰੁਪਏ ਦਾ ਰਿਚਾਰਜ ਏ ਚਾਰਜ ਹੀ ਇੰਨੇ ਮਹਿੰਗੇ ਈ ਕਰੇ ਨੇ ਇਹਨਾਂ ਨੇ ਖਰਚਾ ਹਰ ਇੱਕ ਕੰਮ ਚ ਖਰਚਾ ਏ ਨਹੀਂ ਕੋਈ ਕੋਈ ਅ ਕੁਛ ਲਿਆਣਾ ਐ ਕੁਛ ਲਿਆਣਾ ਏ ਤਾਂ ਕਰਰਚਾ ਹੈ ਕੋਈ ਇੰ ਟੋਲਮੈਂਟ ਪੇ ਕਰਨੀ ਹੈ ਨਾ ਇੱਦਾਂ ਹੀ ਚੱਲਦਾ ਐ ਬਸ
ਦੇਖਲੋ ਕਿੰਨਾ ਮਹਿੰਗਾ ਐ ਅਗਰ ਅਸੀਂ ਦੋ ਤਿੰਨ ਫਰੂਟ ਲੈਣ ਜਾਈਏ, ਸਾਡਾ ਹਜ਼ਾਰ ਰੁਪਏ ਲੱਗ ਜਾਂਦਾ
ਹ ਆਰਾਮ ਨਾਲ ਲੱਗ ਜਾਂਦੈ
ਨਾਰੀਅਲ ਪਾਣੀ ਲੈਣ ਜਾਈਏ ਮੈਂਬ ਨੂੰ ਸੌ ਰੁਪ ਦਾ ਦੇ
ਨਹੀਂ ਨਾਰੀਅਲ ਪਾਣੀ ਪੀਣਾ ਵੀ ਜ਼ਰੂਰੀ ਮਹਿੰਗਾ ਹੀ ਇੰਨਾ ਹੈ ਕਿ ਨੋਰਮਲ ਬੰਦਾ ਖ ਕਿਸ ਤਰ੍ਹਾਂ ਅਫੋਰਡ ਕਰ ਪਾਏਗਾ।
ਕਿਸ ਤਰ੍ਹਾਂ ਡਰ ਕਰੀ ਪਰ ਕੀ ਕਰੀਏ ਓਦਾਂ ਫਿਰ ਬੰਦਾ ਇਹੀ ਸੋਚਦਾ ਕਿ ਆ ਦਵਾਈ ਕਿੱਥੋਂ ਲਿਆਵਾਂਗੇ। ਉਹਦੇ ਤੇ ਵੀ ਤੇ ਹਜ਼ਾਰ ਪੰਦਰਾਂ ਸੋ ਖਰਚਾ ਗੇ ਹੀ ਨਾ ਇਸ ਤੋਂ ਵਧੀਆ ਹੈਲਦੀ ਡਾਇਟ ਲੈ ਲੇ ਬੰ
ਹਲਦੀ ਡਾਇਟ ਲੈ ਲੇ ਬੰਦਾ ਸਹੀ ਗੱਲ ਹੈ। ਤੁਹਾਡੇ ਸਾਹਮਣੇ ਹੈਲਦੀ ਵੀ ਅੱਜ ਕੱਲ ਕੁਛ ਨੀ ਰਿਹਾ। ਹਰ ਇੱਕ ਚੀਜ਼ ਚ ਤੇ ਕੈਮੀਕਲ ਏ
ਅੱਜ ਮੈਂ ਤਾਂ ਹੀ ਛੁੱਟੀ ਲਈ ਸੀ ਮੇਰੇ ਨਾ ਤਬੀਅਤ ਨਹੀਂ ਠੀਕ ਲੱਗਦੀ ਸੀ। ਮੈਂ ਕਿਹਾ ਅੱਜ ਤੇ ਮੈਂ ਪੂਰਾ ਦਿਨ ਆਰਾਮ ਕਰਾਂਗੀ।
ਹਮ ਮੈਂ ਤੇ ਔਫਸ ਤੋਂ ਸਰ ਨੂੰ ਕਹਿ ਕੇ ਦੋ ਆਰਸ ਲਈ ਛੁੱਟੀ ਲੈ ਕੇ ਆਈ ਸੀ ਬਈ ਮੈਨੂੰ ਥੋੜ੍ਹਾ ਮੈਂ ਲੰਚ ਵੀ ਕਰ ਆਵਾਂਗੀ ਥੋੜ੍ਹਾ ਘਰ ਰੈਸਟ ਵੀ ਕਰ ਲਾਂ
ਰੈਸਟ ਨਹੀਂ ਹੋ ਪਾਉਦਾ ਏਦਾਂ ਵਿੱਚ ਵਿੱਚ ਮੈਂ ਵੀ ਪਹਿਲੇ ਲੰਚ ਲਈ ਆਉਂਦੀ ਹੁੰਦੀ ਸੀ ਨਾ ਰੈਸਟ ਹਾਂ ਚਲੋ ਇਹ ਹੀ ਕਿ ਹਾਂ ਆਪਣਾ ਆਰਾਮ ਰੋਟੀ ਖਾ ਲੈਂਦੇ ਆ। ਉੱਥੇ ਟਾਈਮਿੰਗ ਹੁੰਦੀ ਹੈ ਰੋਟੀ ਦੀ।
ਅੱਛਾ।
ਐਹ ਚੀਜ਼ ਹੈ ਨਾ ਏਦਾਂ ਬੰਦਾ ਆਰਾਮ ਨਾਲ ਰੋਟੀ ਖਾਧੀ ਆਰਾਮ ਨਾਲ ਜਿੱਦਾਂ ਮਰਜੀ ਬੈਠੇ ਉੱਠੇ ਆਪਣੇ ਘਰ ਦੀ ਗੱਲ ਹੋਰ ਹੁੰਦੀ।
ਤਾਂ ਹਾਫ ਆਰ ਦੀ ਆ ਵੀ ਨੈਪ ਲੈ ਲੇ ਨਾ ਤਾਂ ਵੀ ਬਹੁਤ ਹੁੰਦਾ ਹਾਂ ਵੀ ਬੰਦੇ ਨੂੰ ਐ ਲੱਗਦਾ ਚਲੋ ਥੋੜਾ ਸਿਸਟਮ, ਠੀਕ ਹੋ ਗਿਆ। ਨੈਪ ਵੀ ਜ਼ਰੂਰੀ ਹੈ, ਦਿਨ ਚ ਲੈਣੀ ਨੇ
ਬਿਲਕੁਲ, ਉਹ ਤੇ ਹੈ ਹੀ ਹੈ। ਉਹ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਜੋ ਕਿ ਸਾਨੂੰ ਮਿਲਦਾ ਨੀ ਹ
ਸਹੀ ਗੱਲ ਏ। ਹੋਰ ਦੱਸੋ, ਤੁਸੀਂ, ਹਾਂਜੀ।
ਉਹ ਹੁਣ ਬਸ। ਠੀਕ ਹੈ,
ਵਧੀਆ, ਫਿਰ ਕੀ ਬਣਾ ਲਿਆ ਸੀ ਅੱਜ ਲੰਚ ਵਿੱਚ?
ਹਾਂਜੀ, ਲੰਚ ਚ ਮੈਂ ਬਣਾਏ ਕਾਲੇ ਛੋਲੇ। ਕਾਲੇ ਛੋਲੇ ਚਾਵਲ।
ਅੱਛਾ, ਅੱਛਾ। ਠੀਕ ਹੈ, ਹਾਂ ਹਾਂ।
ਸਬਜ਼ੀਆਂ ਵੀ ਸਬਜ਼ੀਆਂ ਚ ਵੀ ਟੇਸਟ ਹੀ ਨਹੀਂ ਹੈ, ਅੱਜ ਕੱਲ੍ਹ।
ਮੈਂ ਸਵੇਰੇ ਬਣਾ ਕੇ ਗਈ ਸੀ ਅਰਬੀ। ਐਂਡ ਮੰਮਾ ਨੇ ਘਰ ਕਟਲ ਬਣਾਇਆ ਫਿਰ। ਮੰਮੀ ਕਹਿੰਦੇ ਚੱਲ, ਤੂੰ ਇੱਕ ਸਬਜ਼ੀ ਤੂੰ ਬਣਾ ਲੈ। ਇੱਕ ਸਬਜ਼ੀ ਮੈਂ ਬਣਾ ਲੈਂਦੀ ਹਾਂ
ਅੱਛਾ,
ਹਾਂਜੀ, ਅਜ ਥੋੜ੍ਹਾ
ਹੁੰਦੀਆਂ, ਆਉਦੀਆਂ।
ਮੇਰਾ, ਕਟਲ ਜਿਹਾ ਖਾਣ ਤੇ ਨਾ ਮਨ ਕਰ ਰਿਹਾ ਸੀ। ਤੇ ਫੇਰ ਮੰਮਾ ਨੇ ਕਿਹਾ ਚੱਲ, ਮੈਂ ਬਣਾ ਲੈਂਦੀ ਹਾਂ। ਹੋਰ, ਦੱਸੋ ਤੁਸੀਂ, ਹਾਂਜੀ ਹਾਂਜੀ, ਸਭ ਵਧੀਆ। ਆਵਾਂਗੀ ਕੋਈ ਨੀ, ਤੁਸੀਂ ਆਓ।
ਚਲੋ ਠੀਕ ਹੈ। ਹਾਂਜੀ, ਕੋਈ ਨੀ ਕੋਈ ਨੀ ਪੱਕਾ। ਪੱਕਾ ਜ਼ਰੂਰ ਆਵਾਂਗੇ ਤੁਸੀਂ ਕਰ ਲਓ ਰੈਸਟ, ਫਿਰ ਤੁਹਾਡਾ। ਟਾਈਮ ਹੋ ਜਾਏਗਾ ਆਫਿਸ ਦਾ, ਓਕੇ ਠੀਕ ਹੈ ਜੀ। ਓਕੇ, ਬਏ।
ਖਨੀ ਨਾਲ ਜ ਹ ਫੋਨ ਹੀ ਨਹੀਂ ਕੱਟ ਰਹੀ। ਕੱਟ ਦੇ। ਹੈਲੋ,
ਹ
ਕਾਲ ਕੱਟ ਦਿੰਦੇ ਜਰਾ, ਮੇਰੇ ਕੋਲ, ਮੇਰੇ ਨਾ ਹੈਂਡ ਜਿਹੇ ਥੋੜੇ ਜਿਹੇ ਗੰਦੇ ਹੋਏ ਦੇ ਨੇ ਰੋਟੀ ਪਾ ਲਈ ਸੀ ਨਾ ਮੈਂ।
ਓਕੇ ਓਕੇ, ਮੈਂ ਕਰਦੀ ਜੀ ਫੋਨ।
ਕਿਦੇ ਨਾਲ ਗੱਲ ਕਰਦੀ ਏ? ਮੈਂ ਫੋਨ,